ਸਾ ਸਤਿ ਸ਼੍ਰੀ ਅਕਾਲ ਕੀ ਹਾਲ ਏ ਹਾਂ-ਹਾਂ ਵਧੀਆ ਤੁਸੀਂ ਸੁਣਾਓ?
ਵਧੀਆ
ਹੋਰ ਕਿੱਥੇ ਰਹਿੰਦੇ ਹੋ ਯਾਰ ਬੜਾ ਚਿਰ ਹੋ ਗਿਆ ਨਜ਼ਰ ਨਹੀ ਆਏ।
ਅਸੀਂ ਬਾਹਰ ਗਏ ਦੇ ਸੀ ਜੀ ਆ ਥੋੜਾ ਚਿਰ ਪਹਿਲੇ ਆਏ ਹਫ਼ਤਾ ਹੀ ਹੋਇਆ। ਬਾਹਰ ਗਏ ਸੀ। ਹਾਂਜੀ- ਹਾਂਜੀ
ਚਲੋ ਵਧੀ
ਦੋ ਮੀਨੇ ਹਾਂਜੀ- ਹਾਂਜੀ ਦੋ ਮੀਨੇ ਲਾ ਕੇ ਆਈ ਆ ਬਾਰ।
ਠੀਕ।
ਹਾਂਜੀ ਹਾਂਜੀ।
ਤੇ ਅੱਛਾ, ਮੈਂ ਤੁਵਾਡੇ ਕੋਲੋਂ ਜਾਣਕਾਰੀ ਲੈਣੀ ਸੀ ਯਾਰ ਔਏ ਕੋਈ ਆਪਣਾ ਜਿਸ ਤਰ੍ਹਾਂ ਵੀਕਲ ਲੈਣੈ ਆਪਾਂ ਇੱਕ ਟੂ ਵੀਲਰ ਵੀ ਲੈਣੈ ਤੇ ਇੱਕ ਫੋਰ ਵੀਲਰ ਵੀ ਲੈਣੈ। ਤੇ ਹਾਂ। ਔ ਫੇਰ ਆਪਾਂ ਤੁਸੀਂ ਦੱਸੋ ਜ਼ਰਾ ਕੇੜਾ ਲੈਣਾ ਚਾਈਦੈ। ਹਾਜੀ।
ਬਜਟ ਕਿੰਨਾ ਬਜਟ?
ਬਜਟ ਜੀ ਵੇਖੋ ਫੋਰ ਵੀਲਰ ਵਾਸਤੇ ਤੇ ਤਿੰਨ ਏਕ ਲੱਖ ਰੁਪਏ।
ਅੱਛਾ ਔਰ ਟੂ ਵੀਲਰ?
ਟੂ ਵੀਲਰ ਅ ਬਸ ਔ ਸੱਤਰ ਅੱਸੀ ਹਜ਼ਾਰ ਰੁਪੇ ਦੇ ਲਾਗੇ।
ਅੱਛਾ ਅੱਛਾ, ਫੇਰ ਸਤ ਤਰ ਅੱਸੀ ਜ਼ਾਰ ਤੁਸੀਂ ਲੈਣੇ। ਤੇ ਨਵੀਂ ਲੈਲੋ ਜੀ ਸਪਲੈਂਡਰ।
ਅੱਛਾ।
ਹਾਂਜੀ ਹਾਂਜੀ, ਸਭ ਤੋਂ ਬੈਸਟ ਵਧੀਆ ਰਹੇਗੀ ਜੇ ਜੈਦਾ ਬੰਦੇ ਨਹੀਂ ਬਿਠਾਣੇ ਇੱਕ ਦੋ ਬੰਦਿਆਂ ਨੇ ਆਣੈ ਜਾਣੈ ਤੇ ਫੇਰ ਸਪਲੈਂਡਰ ਠੀਕ ਹੈ। ਐਵਰੇਜ ਵੀ ਵਧੀਆ ਦੇਦ ਕੀ ਐ?
ਤੇ ਅਪਣਾ ਫੋਰ ਵੀਲਰ
ਫੋਰ ਵੀਲਰ ਈਚ ਤਿੰਨ ਲੱਖ ਤੱਕ ਦੀ ਚਾਹੀਦੀ ਤੁਹਾਨੂੰ।
ਹੂੰ ਹੂੰ। ਵੈਸੇ ਤੁਸੀਂ ਬ੍ਰਾਂਡ ਬ੍ਰਾਂਡ ਦੱਸੋ ਬ੍ਰਾਂਡ ਲਾਓ। ਗੱਡੀ ਤੇ ਆਪਾਂ ਕੋਈ ਵੀ ਲੈ ਲਾਂਗੇ।
ਕੀ ਦੀ ਹੋਏਗੀ ਜੀ।
ਹਾਂ ਔਹੀ।
ਸਜੂਕੀ ਦੀ ਕਈ ਗੱਡੀਆਂ ਆਣਗੀਆਂ।
ਚਲੋ ਕੋਈ ਨੀ, ਤੁਸੀਂ ਤੁਸੀਂ ਜੋ ਸ ਸਜੈਸਟ ਕੀਤ ਤਾ ਦੇਖਣੇ ਆਂ ਵਿਚਾਰ ਕਰਦੇ ਆਂ। ਤੇ ਆਪਣੇ ਕੋਲ ਕੇੜੀ ਏ?
ਆਪਣੇ ਕੋਲ ਬਜਾਜ ਦੀ ਹੈਗੀ ਏ ਜੀ।
ਅੱਛਾ, ਤੇ ਐਵਰੇਜ ਕਿੰਨੀ ਏ ਔਦੀ?
ਐਵਰੇਜ ਦੇ ਦਿੰਦੀ ਏ ਸੱਠ ਤੱਕ ਦੀ ਪਚਪਨ ਸੱਠ। ਹਾਂਜੀ ਹਾਂਜੀ, ਹੁਣ ਤੇ ਔ ਵੀ ਥੋੜ੍ਹੀ ਜੀ ਘੱਟ ਗੀ ਹੋਣੀ ਏ, ਹਾਂਜੀ ਹਾਂਜੀ।
ਤੇ ਫੋਰ ਵੀਲਰ ਹੈ ਆਪਣੇ ਕੋਲ
ਫੋਰ ਵੀਲਰ ਹਾਂਜੀ ਹੈਗੀ ਹੈ।
ਹੈਂ‌
ਹਾਂਜੀ ਹਾਂਜੀ।
ਠੀਕ ਹੈ ਕਿਹੜੀ ਹੈ ਫੋਰਵਲਰ।
ਇੱਕ ਤੇ ਮਹਿੰਦਰਾ ਦੀ ਇਹ ਜੀ ਇੱਕ ਫੋਰਡ ਏ।
ਠੀਕ ਹੈ। ਅੱਛਾ ਚਲੋ ਤੇ ਇਹਨਾਂ ਦੀ ਇਹਨਾਂ ਦੀ ਕਿੰਨੀ ਕਿੰਨੀ ਐਵਰੇਜ
ਲਗਭਗ ਦੋਨਾਂ ਦੀ ਬਰ ਹੀ ਬਰਾਬਰ ਦਸ ਗਿਆਰਾਂ ਬਾਰਾਂਦੀ
ਠੀਕ।
ਸਿਟੀ ਚ ਲੌਂਗ ਰੂਟ ਵਿੱਚ ਹੈ ਚੌਦਾਂ ਪੰਦਰਾਂ ਸੋਲਾਂ ਚ ਦਿੰਦੀ ਹੈ।
ਅੱਛਾ ਵੱਡੀਆਂ ਗੱਡੀਆਂ ਨੇ ਫਿਰ ਹੈਵੀ ਗੱਡੀਆਂ ਨੇ ਮੈਨੂੰ ਲੱਗ ਰਿਹਾ ਹਨਾ ਚਲੋ ਤੇ ਗੱਡੀ
ਗੱਡੀ ਤਾਂ ਬਹੁਤ ਦੂਰ ਦੂਰ ਹੋਏ ਜੀ ਅਸੀਂ ਅਸੀਂ ਫੋਰਡ ਦੀ ਗੱਡੀ ਦੇ ਜੀ ਨਦੇੜ ਹੋ ਆਏ ਆ। ਹਾਂਜੀ ਹਜੂਰ ਸਾਹਿਬ ਹਾਂਜੀ ਹਾਂਜੀ।
ਅਛਾ ਵਾਹ ਜੀ ਵਾਹ
ਦੋ ਦਿਨ ਲੱਗੇ ਸੀ ਆਰਾਮ ਨਾਲ ਰੁਕ ਰੁਕ ਕੇ ਗਏ।
ਠੀਕ ਹੈ।
ਬਹੁਤ
ਠੀਕ ਠੀਕ। ਰਸਤੇ ਚ ਰੁਕਦੇ ਰੁਕਦੇ ਗਏ ਹੋ ਗ ਹਨਾ ਉਹ ਹੈ ਤੇ ਸਫ਼ਰ ਬਹੁਤ ਲੰਬਾ ਹੈ ਮੇਰੇ ਖਿਆਲ ਹਾਂ ਦੋ ਢਾਈ ਹਜ਼ਾਰ ਕਿਲੋਮੀਟਰ ਹੈਂਗਾ। ਇਹ ਗੱਡੀ ਅੱਛਾ ਇਹ ਟੋਲ ਟੋਲ ਕਿਤਨੇ ਲੱਗ ਗਏ ਸਨ।
ਟੋਲ ਸਾਡੇ ਟੋਟਲ ਮਿਲਾ ਕੇ ਚਾਰ ਪੰਜ ਹਜ਼ਾਰ ਦੇ ਟੋਲ ਲੱਗ ਗਏ ਸੀ।
ਆਉਣ ਜਾਣਦੇ ਹਨਾ।
ਹਾਂਜੀ ਹਾਂਜੀ।
ਠੀਕ ਠੀਕ ਅਰੇ ਤੁਸੀਂ ਫਿਰ ਉਹ ਇਨਾ ਲੋਂਂਗ ਰੂਟ ਤੇ ਜਾਣਾ ਸੀ ਤੇ ਉਹ ਰਿਚਾਰਜ ਕਰਵਾ ਲੈਣਾ ਸੀ ਤਿੰਨ ਹਜ਼ਾਰ ਵਾਲਾ ਜਿਹਦੇ ਚ ਮੇਰੇ ਖਿਆਲ ਦੋ ਸੌ ਟੋਲ ਫਰੀ ਹੁੰਦੇ ਨੇ।
ਉਹ ਜੀ ਪਹਿਲੇ ਉਹ ਯਾਦ ਨਹੀਂ ਆਇਆ ਫੇਰ ਜਦੋਂ ਆਪਾਂ ਆਂਦੀ ਵਾਰੀ ਯਾਦ ਆਇਆ ਕਛ ਕਿਸੇ ਬੰਦੇ ਨੇ ਦੱਸਿਆ ਤੇ ਫੇਰ ਉਹ ਆ ਦੀ ਵਾਰੀ ਬਸ ਪੱਚ ਨਹੀਂ ਆੇ ਸੀ ਮੈਂ ਕਿਹਾ ਕੀ ਕਰਾਈਏ ਹੁਣ
ਅੱਛਾ ਠੀਕ ਠੀਕ ਹੀ ਮੈਂ ਕਹਿ ਰਿਹਾ ਬਈ ਹੋ ਸਕਦਾ ਤੁਹਾਨੂੰ ਪਤਾ ਨੀ,
ਹੂੰ ਹੁਣ ਗਈ ਹੁਣ ਸੋਚ ਰਿਹਾ ਹੁਣ ਕਰਾਵਾਂਗੇ।
ਹੂੰ,
ਹਾਂਜੀ-ਹਾਂਜੀ,
ਚਲੋ ਵਧੀਆ ਗੱਲ ਹੈ ਕਦੀ ਸਾਨੂੰ ਵੀ ਲੈ ਚੱਲੋ ਨਾਲ,
ਕੋਈ ਨੀ ਚਲੋ ਜੀ,
ਹਨਾ,
ਹਾਂਜੀ-ਹਾਂਜੀ, ਬਣਾਓ ਪ੍ਰੋਗਰਾਮ ਦੱਸੋ?
ਤੇ ਇੱਕ ਹੈ ਜਿਹੜੀ, ਅ ਅਨ ਇਲਕਟ੍ਰਿਕ ਵਲ ਇਹਨਾਂ ਦਾ ਕੀ ਰਿਸਪੋਂਸ ਹੈ,
ਇਹ ਠੀਕ ਹੈ ਜੀ ਬਹੁਤ ਵਧੀਆ ਪਰ ਕਦੀ ਕਦੀ ਹਾਈਵੇ ਤੇ ਜਦੋਂ ਅਗਰ ਚਾਰਜਿੰਗ ਚੂਰਜਿੰਗ ਖਤਮ ਹੋ ਜਾਏ ਨਾ ਤਾਂ ਚਾਰਜਿੰਗ ਪੁਆਇੰਟ ਬਹੁਤ ਘੱਟ ਮਿਲਦੇ ਨੇ ਇਹਨਾਂ ਦੇ,
ਅੱਛਾ,
ਟੋਇੰਗ ਕਰਾਣੀ ਪੈਂਦੀ ਫਿਰ,
ਅੱਛਾ ਤੇ ਵੈਸੇ ਇਲੈਕਟ੍ਰਿਕ ਵਹੀਕਲੀ ਚ ਕਿਹੜੀ ਠੀਕ ਐ? ਟੂ ਵੀਲਰ ਵੀ ਔਰ ਫੋਰ ਵੀਲਰ ਵੀ?
ਇਲੈਕਟ੍ਰਿਕ ਹਜੇ ਟੂ ਵੀਲਰ ਬਾਈਕ ਤੇ ਆਈ ਨੀ ਜੀ,
ਨਹੀਂ ਮੈਂ ਸੁਣਿਆ ਅੱਛਾ ਇਲੈਕਟ੍ਰਿਕ ਹਾਂ ਇਲੈਕਟ੍ਰਿਕ ਬਾਈਕ ਨਹੀਂ ਆਈ ਠੀਕ ਹੈ।
ਐਕਟੀਵਾ ਬਹੁਤ ਹੈਗੀਆਂ ਨੇ,
ਠੀਕ ਹੈ ਠੀਕ ਹੈ,
ਉਹ ਫੋਰ ਵਲਰ ਫੋਰ ਵੀਲਰ ਜੀ, ਫੋਰ ਵੀਲਰ ਦਾ?
ਨਹੀਂ ਟੂ ਵੀਲਰ ਦਾ,
ਟੂ ਵੀਲਰ ਠੀਕ ਹੈ ਜੀ ਸਿਟੀ ਚਲਾਣਾ ਤੇ ਬਹੁਤ ਵਧੀਆ ਟੂ ਵੀਲਰ ਆਪਣੇ ਕਾਰ ਚਾਰਜ ਲਗਾਓ ਪੂਰਾ ਦਿਨ ਚਲਾਓ ਆਰਾਮ ਨਾਲ,
ਅੱਛਾ,
ਹਾਂਜੀ-ਹਾਂਜੀ,
ਠੀਕ-ਠੀਕ, ਹੈ ਤੇ ਫੋਰ ਹਾਂ ਫੋਰ ਵੀਲਰ ਦਾ ਕੀ ਸਿਸਟਮ ਹੈ।
ਫੋਰ ਵੀਲਰ ਜੀ ਜੇ ਤੁਸੀਂ ਲੈਂਦੇ ਵੀ ਹੋ ਤੇ ਮਹਿੰਗੀ ਮਹਿੰਗੀ ਆਦੀ ਹੈ ਜੀ, ਚੰਗੀ,
ਅੱਛਾ,
ਹੈਨ ਕਈ ਗੱਡੀਆਂ ਠੀਕ ਆ ਜਾਂਦੀਆਂ ਟਰੇਨ,
ਵੇਖੋ ਜੀ ਵਿਦੇਸ਼ਾਂ, ਵਿਦੇਸ਼ਾਂ ਵਿੱਚ ਮੈਂ ਸੁਣਿਆ ਕਿ ਆਪਣਾ, ਕੀ ਕਹਿੰਦੇ ਨੇ ਇਲੈਕਟ੍ਰਿਕਸ ਚੱਲ ਰਹੀਆਂ ਨੇ ਉੱਪਰ ਸੋਲਰ, ਪੈਨਲ ਲੱਗੇ ਦੇ ਨੇ,
ਹਾਂਜੀ-ਹਾਂਜੀ-ਹਾਂਜੀ-ਹਾਂਜੀ, ਸੋਲਰ ਪੈਨਲ ਲਗਵਾ ਕੇ ਚਾਰਜਿੰਗ ਨਾਲ ਚਲਾ ਰੇ ਨੇ ਕਦੀ ਚਾਰਜਿੰਗ ਹੀ ਨੀ ਖਤਮ ਹੋਣੀ।
ਹੂੰ।
ਹਂਜੀ ਹਾਂਜੀ।
ਬੌਤ ਵਧੀਆ ਕੰਮ ਏ। ਹੂੰ, ਐਥੇ ਤੇ ਬੌਤ ਮੈੰਗੀ ਦੇ ਆ। ਨਿਓ ਵਾਲੀ ਗੱਡੀ ਨਾ ਸੋਲਰ ਚਾਰਜ
ਔਧਰ ਚਾਰਜਿੰਗ ਪੋਇੰਟ ਬੌਤ ਹੈਗੇ ਨੇ ਨਾ। ਜਿਵੇਂ ਐਧਰ ਪੈਟਰੋਲ ਪੰਪੇ ਨੇ ਉਵੇਂ ਔਧਰ ਚਾਰਜਿੰਗ ਪੌਇੰਟ ਹੈਗੇ ਨੇ, ਇੰਨੇ ਇੰਨੀ ਦੂਰ ਤੇ। ਐਧਰ ਚਾਰਜਿੰਗ ਪੌਇੰਟ ਬੌਤ ਘੱਟ ਏਨ।
ਠੀਕ ਠੀਕ, ਤੇ ਇੱਕ ਅ ਕੀ ਕੈੰਦੇ ਨੇ ਗੈਸ ਵਾਲੀਆਂ ਗੱਡੀਆਂ ਵੀ ਆ ਰਈਆਂ ਨੇ।
ਹਾਂਜੀ ਹਾਂਜੀ, ਗੈਸ ਵਾਲੀਆਂ‌। ਆ ਰਹੀਆਂ ਨੇ। ਪਰ, ਔ ਔਨਾਂ ਨਾਲ ਐਵਰੇਜ ਬੌਤ ਵਧੀਐ ਔਨਾਂ ਦੀ। ਹਾਂਜੀ ਹਾਂਜੀ, ਐਵਰੇਜ ਬੌਤ ਵਧੀਐ, ਗੈਸ ਵਾਲੀ ਬਾਈਕ ਹਾਂਜੀ ਹਾਂਜੀ। ਜੀ।
ਹਾਂ, ਮੈਂ ਔਧਰ ਐਮ ਪੀ ਵਿੱਚ ਗਿਆ ਸੀ ਨਾ ਉਥੇ ਵੇਖੀ ਸੀ, ਹਾਂ। ਗੈਸ ਵਾਲੀ ਬਾਈਕ ਦੀ ਪਿਕਅਪ ਬੌਤ ਘੱਟ ਏ ਸੁਣਿਆ।
ਪਿਕਅਪ ਘੱਟ ਹੁੰਦੀ ਏ, ਗੈਸ ਪਿਛੇ ਇੰਨੀ ਪਾਵਰ ਨੀ ਹੁੰਦੀ ਨਾ।
ਹੂੰ, ਮਲਬ ਪੂਰੇ ਦਮ ਨਾਲ ਨੀ ਸੀ।
ਨਹੀਂ ਨਹੀਂ ਨਹੀਂ, ਦਮ ਇਚ ਹਾਂਜੀ ਹਾਂਜੀ ਦਮ ਇਚ ਨੀ ਆਂਦੀ ਔ।
ਦਮ ਇਚ ਨਈ ਚੱਲਦੀ। ਹਿਲੀ ਜਾਂਦੀ ਹੈ।
ਜੇ ਤੁਸੀਂ ਐਵਰੇਜ ਵਧੀਆ ਚਾੰਦੇ ਔ, ਵਧੀਆ ਐ ਕਾਰ ਫੋਰ ਵੀਲਰ ਚਾੰਦੇ ਨੇ ਤੇ ਹਾਈਬ੍ਰਿਡ ਕਾਰ ਜਾਣਾ ਚਾਹੀਦੈ ਤੁਹਾਨੂੰ। ਹਾਂਜੀ। ਜੇ
ਔ ਔ ਕਿਸ ਰੇਂਜ ਤੋਂ ਸ਼ੁਰੂ ਹੁੰਦੀ ਐ?
ਔ ਤੁਹੈਨੂੰ ਅੱਠ ਨੌ ਲੱਖ ਦਸ ਲੱਖ ਤੱਕ।
ਅੱਛਾ, ਸ਼ੁ ਨਹੀਂ ਸੈਕਲ ਹੈਂਡ ਹੋਏਗੀ ਯਾ
ਨਹੀਂ ਨਵੀਂ ਨਵੀਂ ਕੈ ਰਿਆ, ਨਿਊ ਨਿਊ।
ਅੱਠ ਨੌ ਲੱਖ ਤੋਂ ਸ਼ੁਰੂ ਹੋ ਜੇ
ਹਾਂਜੀ ਹਾਂਜੀ, ਵਧੀਆ। ਬੌਤ ਫੈਦਾ ਹਾਈਬ੍ਰਿਡ ਦਾ ਜੀ, ਐਵਰੇਜ ਔ ਦੇਦੇ ਗੀ ਤੁਹਾਨੂੰ ਬਾਈ ਪੱਚੀ ਦੀ
ਲੌਂਗ ਰੂਟ ਤੇ,
ਹਾਂਜੀ ਹਾਂਜੀ, ਲੋਂਂਗ ਰੂਟ ਤੇ ਕਈ ਗੱਡੀਆਂ ਸਿਟੀ ਚ ਵੀ ਦੇ ਦਿੰਦੀਆਂ ਨੇ ਵੀ ਬਾਈ ਪੱਚੀ ਦੀ ਹਾਈਬ੍ਰਿਡ ਹਾਂਜੀ ਹਾਂ ਬਹੁਤ ਵਧੀਆ ਸਿਸਟਮ ਬਣਾਇਆ।
ਠੀਕ ਐ ਠੀਕ ਐ, ਤੇ ਆਪਣਾ ਇਹ ਡੀਜ਼ਲ ਵਾਲੀ ਬਾਈਕ ਨੀ ਆਂਦੀ
ਨਹੀਂ ਨਹੀਂ, ਡੀਜ਼ਲ ਵਾਲੀ ਬਾਈਕ ਨਹੀਂ ਆਈ ਜੀ,
ਡੀਜ਼ਲ ਵਾਲੀ ਪਹਿਲੇ ਨਾ ਮੈਂ-ਮੈਂ ਸੁਣਿਆ ਐ। ਆਹ ਤੂੰ ਪੱਚੀ ਤੀਹ ਸਾਲ ਹਾਂ ਪੱਚੀ ਤੀਹ ਸਾਲ ਪਹਿਲੇ ਬੁਲੇਟ ਆਂਦੀ ਸੀ ਬੁਲੇਟ ਹਾਂ ਬੁਲੇਟ ਆਦੀ ਸੀ, ਪੱਚੀ ਤੀਹ ਸਾਲ ਵੀਹ ਪੱਚੀ ਸਾਲ ਪਹਿਲੋਂ ਤੇ ਹੁਣ ਵੀ ਸੁਣਿਆ। ਕਈ ਅਸੈਂਬਲ ਕਰ ਦਿੰਦੇ ਨੇ, ਇੰਜਣ ਹਾਂ ਪਰ ਇੰਜ ਇੰਜਣ ਅਰੇਂਜ ਕਰਕੇ। ਅੱਛਾ,
ਕਿੱਕ ਪੁੱਠੀ ਸੀ ਕਿੱਕ ਪੁੱਠੀ ਸੀ। ਸਾਈਡ ਵੀ ਹੁੰਦੀ ਹੈ ਔਰ ਗੇਅਰ ਵੀ ਪੁੱਠੀ ਸਾਈਡ ਹੁੰਦੇ ਨੇ,
ਅੱਛਾ, ਵਧੀਆ, ਅ ਚਲਾਉਂਦੇ ਆ ਦਿੱਕਤ ਆਂਦੀ ਹੋਣੀ ਹਨਾ ਨਵੇਂ ਬੰਦੇ ਨੂੰ ਹਾਂ ਨਵੇਂ ਬੰਦੇ ਨੂੰ ਤੇ ਦਿੱਕਤ ਆਦੀ ਹੋਣੀ ਹੈ, ਸਹੀ ਹੈ। ਤੇ, ਅੱ ਆਪਣਾ ਦੇਖਦੇ ਹਾਂ ਅਸੀਂ ਦੋ ਤਿੰਨ ਚੀਜ਼ਾਂ ਸੋਚੀ ਬੈਠੇ ਆਂ ਇੱਕ ਤੇ ਆਪਣਾ ਇਲੈਕਟ੍ਰਿਕ ਬਾਈਕ ਹੋਰ, ਹਾਂ ਇਲੈਕਟ੍ਰਿਕ ਵਹੀਕਲ ਤੇ, ਦੇਖ ਲਿਆ ਵੀ ਗੈਸ ਵਾਲੀ ਕੋਈ ਗੱਡੀ ਜਿਸ ਤਰ੍ਹਾਂ ਹੁਣ ਤੁਸੀਂ ਹਾਈਬ੍ਰਿਡ ਕਹਿ ਰਹੇ
ਹਾਂਜੀ ਹਾਈਬ੍ਰਿਡ ਬਹੁਤ ਵਧੀਆ ਗੱ
ਉਹ ਦੇਖ ਖਣੇ ਆ ਥੋੜਾ ਬਜਟ ਉੱਪਰ ਥੱਲੇ ਕਰਕੇ, ਸੈਟਿੰਗ ਕਰਦੇ ਆ ਕੁਛ ਨਾ ਕੁੱਛ ਨਹੀ,
ਲੋਨ ਤੇ ਲੈਲੋ ਜੀ,
ਹਾਂ ਦੇਖ ਉਹੀ ਕਰਾਂਗੇ ਕੁਛ ਐਸਾ ਕੁਛ ਕਰ ਲਾਂਗੇ ਹਨਾ
ਬਹੁਤ ਵਧੀਆ ਸਿਸਟਮ ਹੈ ਜੀ ਲੋਨ ਦਾ ਲੋਨ ਲੂਨ ਕਰਾਉਣਾ ਹੋਏ ਲੋਨ ਵੀ ਦੱਸ ਦਿਓ ਲੋਨ ਵੀ ਕਰਾ ਦਿੰਦੇ ਆ ਹਾਂਜੀ ਹਾਂਜੀ
ਠੀਕ ਠੀਕ ਹੈ ਤੇ ਕੀ ਇੰਟਰਸਟ ਰੇਟ ਕੀ ਹੋਏਗਾ
ਇੰਟਰਸਟ ਰੇਟ ਹੋਈ ਨੌ ਸਾਠ ਨੌ ਪਰਸੈਂਟ
ਅੱਛਾ ਠ ਤੇ ਅ ਕਿੰਨੇ ਸਾਲ ਦੀਆਂ ਕਿਸ਼ਤਾਂ ਬਣਨਗੀਆਂ
ਇਹਥ ਤੁਹਾਡੇ ਉੱਪਰ ਹੈਗਾ ਨਾ ਜੀ ਪੰਜ ਸਾਲ ਚਤਾਰ ਤੇ ਉਹ ਛੇ ਸਾਲ ਸੱਤ ਸਾਲ ਵਿਚ ਕਾਰ ਲੋਨ
ਹਮ ਹਮ ਠੀਕ ਹੈ ਚਲੋ ਕੋਈ ਨੀ ਭਾਈ ਸਾਹਿਬ ਮੈਂ ਫਿਰ ਦੱਸਾਂਗਾ ਤੁਹਾਨੂੰ ਹੈਾ ਪਲਾਨਿੰਗ ਕਰਕੇ ਤੇ ਜਿਸ ਹੋਇਆ ਤੇ ਠੀਕ ਆਣਾ ਫਿਰ ਕਰ ਨਾ ਓਕੇ ਸਤਿ ਸ੍ਰੀ ਅਕਾਲ